ਹਾਂਜੀ- ਹਾਂਜੀ ਪਾਪਾ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਹੋਰ ਸੁਣਾਓ।
ਹੋਰ ਸੁਣਾਓ ਸਭ ਠੀਕ -ਠਾਕ।
ਸਭ ਠੀਕ ਠਾਕ ਨੇ ਤੁਸੀਂ ਸੁਣਾਓ ਘਰ ਸਭ ਠੀਕ ਠਾਕ ਨੇ ਤੁਸੀਂ ਠੀਕ ਹੋ।
ਆ ਠੀਕ ਐ ਬਸ ਪਰਮਾਤਮਾ ਦਾ ਸ਼ੁਕਰ ਆ ਜਿਹੜਾ ਟਾਈਮ ਪਾਸ ਹੋ ਜਏ।
ਬਿਲਕੁਲ ਬਿਲਕੁਲ।
ਉਹ ਜੋ ਕਰਦਾ ਹੈ, ਚੰਗਾ ਕਰਦਾ ਆ।
ਬਿਲਕੁਲ।
ਇਸ ਕਰਕੇ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਉਹਦੇ ਹੁਕਮ ਦੇ ਵਿੱਚ ਤੇ ਉਹਦੀ ਰਜਾ ਦੇ ਵਿੱਚ ਰਹਿਣਾ ਚਾਹੀਦਾ ਹੈ। ਫੇਰ ਬੰਦਾ ਜਿਹੜਾ ਆ, ਉਹ ਖ਼ੁਸ਼ ਰਹਿੰਦਾ, ਪ੍ਰਸੰਨ ਰਹਿੰਦਾ।
ਹਾਂਜੀ।
ਜਿਹੜਾ ਉਹਦੀ ਰਜਾ ਦੇ ਵਿੱਚ ਰਹਿੰਦਾ।
ਹਾਂਜੀ, ਆਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਪਰਮਾਤਮਾ ਦੀ ਕਿਰਪਾ ਬਣੀ ਰਹੀ।
ਹਾਂ ਹਾਂ।
ਹਾਂਜੀ ਹਾਂਜੀ, ਬਾਕੀ ਦਿਲੋਂ ਅਰਦਾਸ ਕਰੋ ਤੇ। ਬਿਲਕੁਲ ਸੁਣੀ ਜਾਂਦੀ।
ਪ੍ਰਵਾਨ ਵੀ ਹੁੰਦੀ ਆ।
ਹਾਂਜੀ।
ਤੇ ਇਸ ਤਰ੍ਹਾਂ ਹੈ ਨਾ, ਜੇ ਉਹ ਹੋ ਹੋਵ। ਸੋ ਜਾਨਾ।
ਹਾਂਜੀ ਹੁਕਮ ਪਛਾਣਾ ਹਾਂਜੀ
ਹੁਣ ਜੋ ਹੋਆ ਉਹ ਵਾਪਸ ਹੋ ਜਾਂਦਾ ਹੈ, ਉਹਦਾ ਮਤਲਬ ਹੈ ਕਿ ਜੋ ਹੋ ਰਿਹਾ
ਹਾਂਜੀ ਹਾਂਜੀ
ਅਤੇ, ਉਹਦਾ ਜਿਹੜਾ ਹੁਕਮ ਹੀ ਸੀ।
ਹਾਂਜੀ
ਪਰਮਾਤਮਾ ਦਾ ਹੁਕਮ ਸੀ ਉਹ।
ਹਾਂਜੀ
ਤੇ ਹੁਕਮ ਨੂੰ ਮੰਨਣਾ ਕਿਵੇਂ ਹੈ, ਪਛਾਣਨਾ ਕਿਵੇਂ ਹੈ?
ਹਾਂਜੀ।
ਪਛਾਣਨ ਦਾ ਤਰੀਕਾ ਇਹੀ ਹੈ ਕਿ ਜੋ ਵੀ ਹੋਇਆ ਨਾ।
ਹਾਂਜੀ-ਹਾਂਜੀ
ਓ ਸਿਰ ਧਰਮਸਤਕ ਕਰੇ, ਸ਼ੁਕਰਾਨਾ।
ਹਾਂਜੀ
ਓਦੋਂ ਸਿਰ ਮੱਥੇ ਕਰੇ ਤੇ ਉਹਨੂੰ ਕ ਤੇਰਾ ਸ਼ੁਕਰਾਨਾ ਹੈ ਜੋ ਤੁਸੀਂ ਕੀਤਾ ਹੈ ਮਹਾਰਾਜ ਤੁਸੀਂ ਸਹੀ ਕੀਤਾ ਹੈ ਜ਼ਿੰਦਗੀ ਜਿਉਣ ਦਾ ਢੰਗ ਇਹੀ ਆ।
ਹਾਂਜੀ
ਜੋ ਵੀ ਤੁਸੀਂ ਕਰ ਰਹੇ ਹੋ ਨਾ ਚਾਹੇ ਦੁੱਖ ਰੱਖਿਆ ਚਾਹੇ ਸੁੱਖ ਆ।
ਹਾਂਜੀ
ਉਹ ਤੁਸੀਂ ਠੀਕ ਕਰ ਰਹੇ ਹੋ ਕਿਉਂਕਿ ਪਰਮਾਤ ਤਮਾ ਕਦੀ ਗ਼ਲਤ ਨਹੀਂ ਕਰ ਸਕਦਾ ਇਸ ਚੀਜ਼ ਨੂੰ ਹਮੇਸ਼ਾ
ਜਿੰਨੇ ਇੰਨਾ ਵੱਡਾ
ਮਾਨ ਨੂੰ ਦੋਸ਼ ਨਹੀਂ ਦੇਣਾ।
ਹਾਂਜੀ
ਕਦੀ ਵੀ ਪਰਮਾਤਮਾ ਨੂੰ
ਦੋਸ਼ ਹਾਂਜੀ ਜਿਹਨੇ ਇੰਨਾ ਵੱਡਾ ਬ੍ਰਹਿਮੰਡ ਬਣਾਇਆ, ਇੰਨੀ ਵੱਡੀ ਦੁਨੀਆਂ ਬਣਾਈ ਹੈ। ਉਹ ਦੱਸੋ, ਕਦੇ ਕੋਈ ਗਲਤ ਕਰਦਾ ਹੈ? ਕਰ ਹੀ ਨਹੀਂ ਸਕਦਾ ਹੈਗਾ, ਹਾਂ ਜੀ। ਤੇ ਹੋਰ, ਮੈਂ ਇੱਕ ਅੰਗਰੇਜ਼ੀ ਦਾ ਸ਼ਬਦ ਬੋਲਣ ਲੱਗੀ ਹਾਂ। ਤੇ ਮੈਂ ਇੱਕ ਉਹ ਹਾਂ ਜੀ, ਸਤਿੰਦਰ ਸਰਤਾਜ ਦਾ ਨਾਮ ਸੁਣਿਆ ਹੈਗਾ। ਉਹ ਵੀ ਕਹਿੰਦਾ ਹੈ ਕਿ ਮਤਲਬ ਕਿ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਢੰਗ ਹੈ ਕਿ ਸਪਟਕਸਪਟ ਕਰੋ ਜੋ ਵੀ ਹੈਗਾ ਨਾ। ਤੁਹਾਡੀ ਜ਼ਿੰਦਗੀ 'ਚ ਉਹਨੂੰ ਮਤਲਬ ਕਿ ਮਤਲਬ ਕਿ ਮੰਨ ਨਾ ਸ਼ੁਰੂ ਕਰੋ ਕਈ ਲੋਕ ਨੇ ਸ ਚਾਹੀ ਹੁੰਦੀ ਉਹਨੂੰ ਹਾਂ ਮੰਨਦੇ ਨੀ ਹੈਗੇ ਪਰਾ ਪਰਾ ਭੱਜਦੇ ਨੇ।
ਹਮ
ਹਾਂਜੀ।
ਬਸ ਇਹੀ ਤੇ ਗੱਲ ਆ ਇਹ ਗੁਰਬਾਣੀ ਇਹੀ ਗੱਲ ਤੇ ਸਿਖਾਉਣ ਡਈ ਸਾਨੂੰ ਮਹਾਰਾਜ ਇਹੀ ਤੇ ਗੱਲ ਸਿਖਾ ਰਹੇ ਨੇ।
ਹਾਂਜੀ
ਉਹ ਕਹਿੰਦੇ ਜੋ ਹੋਆ ਹੋਵਤ ਸੋ ਹੋਵਤ ਸੋ ਜਾਨੇ ਪ੍ਰਭ ਆਪਣੇ ਕਾ ਹੁਕਮ ਪਛਾਨੇ।
ਹਾਂਜੀ
ਹੁਕਮ ਨੂੰ ਮੰਨਣਾ ਹੀ ਉਹਦੇ ਕੀਤੇ ਹੋਏ ਨੂੰ ਸਿਰ ਮ ਇੱਥੇ ਕਰਨਾ ਹੀ ਇਹੀ ਸੱਚੀ ਪੂਜਾ ਆ ਇਹੀ ਉਹਦੀ ਸੱਚੀ ਅਰਾਧਨਾ ਆ।
ਬਿਲਕੁਲ
ਇਹੀ ਸੱਚੀ ਉਹਦਾ ਜਿਹੜਾ ਆ ਸਤਿਕਾਰ ਆ।
ਬਿਲਕੁਲ ਹਾਂਜੀ।
ਕਿਉਂਕਿ ਜੋੇ ਉਹਨੇ ਕੀਤਾ ਹੈ ਨਾ
ਹਾਂਜੀ।
ਤੇ ਜੇ ਆਪਾਂ ਨਹੀਂ ਮੰਨਾਗੇ
ਹਾਂਜੀ।
ਤੇ ਉਹ ਪਲਟ ਨਹੀਂ ਜਾਣਾ
ਹਾਂਜੀ ਹਾਂਜੀ ਤੇ ਆਪਾਂ ਕੁਛ ਬਿਲਕੁਲ ਸਹੀ ਗੱਲ ਹੈ।
ਅਸੀਂ ਘਰ ਵੀ ਕੁਛ ਨਹੀਂ ਸਕਦੇ
ਹਾਂਜੀ।
ਅਸੀਂ ਕਰ ਕੁਛ ਨਹੀਂ ਸਕਦੇ ਅਸੀਂ ਸਿਰਫ ਜੇ ਜੇ ਅਸੀਂ ਉਹਨੂੰ ਨਕਾਰਾਂਗੇ ਵੀ ਆਪਾਂ ਨੀ ਮੰਨਦੇ ਏਦਾਂ ਨੀ ਮੰਨਦੇ ਉਹ ਤੇ ਉਹਨੇ ਕਰ ਦਿੱਤਾ ਜੋ ਕਰਨਾ ਹੈ।
ਬਿਲਕੁਲ ਸਹੀ ਗੱਲ ਹੈ ਹਾਂਜੀ।
ਮੰਨਣ ਦੇ ਵਿੱਚ ਜਿਹੜਾ ਆ ਜੇ ਮੰਨ ਲਿਆ ਉਹਦੇ ਵਿੱਚ ਉਹ ਖੁਸ਼ ਹੋ ਜਾਂਦਾ ਮਾਲਕ
ਹਾਂਜੀ। ਬਿਲਕੁਲ।
ਵੀ ਲਓ ਜੀ ਜੇ ਇਹ ਮੇਰੇ ਕੀਤੇ ਹੋਏਨੂੰ ਮੰਨਣ ਡਿਆ।
ਹਾਂਜੀ।
ਇਸ ਕਰਕੇ ਉਹ ਖੁਸ਼ ਹੋ ਕੇ। ਕਹਿੰਦੇ ਉਸ ਤੇ ਚੌਗੁਣ ਕਰੇ ਨਿਹਾਲ ਨਾਨਕ।
ਸਾਹਿਬ ਸਦਾ ਦਿਆਲ ਹਾਂਜੀ।
ਉਹ ਜਿੰਨਾ ਦੇਣਾ ਹੁੰਦਾ ਹੈ। ਨਾ ਉਸ ਤੋਂ ਚਾਰ ਗੁਣਾ ਹੋਰ ਵੱਧ ਕੇ ਦਿੰਦਾ ਹੈ।
ਹਾਂਜੀ।
ਕਿਉਂਕਿ ਉਹ ਤੇ ਦਿਆਲੂ ਕਿਰਪਾਲੂ ਆ ਪ੍ਰਮਾਤਮਾ।
ਹਾਂਜੀ।
ਉਹ ਤਾਂ ਹਮੇਸ਼ਾਂ ਹੀ ਦਿੰਦਾ ਦੇ। ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹ।
ਹਾਂਜੀ।
ਲੈਣ ਵਾਲੇ ਭਾਵੇਂ ਥੱਕ ਜਾਣਾ ਦੇਣ ਵਾਲਾ ਤੇ ਦੇ ਹੀ ਰਿਹਾ ਜੁਗਾਂ ਜੁਗਾਂ ਤੋਂ।
ਬਿਲਕੁਲ ਸਹੀ ਗੱਲ ਏ।
ਇਸ ਕਰਕੇ ਉਹ ਦਾਤਾ ਆ
ਹਾਂਜੀ।
ਦਾਤਾ ਦਾਤਾ ਕਹਿੰਦੇ ਆ ਜਿਹੜਾ ਦਿੰਦਾ ਅਸੀਂ ਅਸੀਂ ਜਿਹੜੇ ਅਸੀਂ ਉਹਦੇ ਕੋਲ ਮੰਗਦੇ ਹਾਂ ਅਸੀਂ ਉਹਦੇ ਮੰਗਦੇ ਹਾਂ।
ਹਾਂਜੀ।
ਇਸ ਕਰਕੇ ਹਮ ਭੀਖਕ ਭੇਖਾਰੀ ਤੇਰੇ ਤੂੰ ਨਿੱਜ ਪਤ ਹੈ ਦਾਤਾ। ਤੂੰ ਸਾਡੀ ਪਤ ਰੱਖਣ ਵਾਲਾ ਆ ਇਸ ਲੋਕ 'ਚ ਵੀ ਅਤੇ ਪਰ ਲੋਕ 'ਚ ਵੀ।
ਹਾਂਜੀ।
ਇਸ ਕਰਕੇ ਕਹਿੰਦੇ ਹਾਂ ਬੇਨਤੀ ਕਰਦੇ ਹਾਂ ਮਹਾਰਾਜ। ਲੋਕ ਪਰਲੋਕ ਵਿੱਚ ਪੜ੍ਹਦੇ ਢੱਕੋ ਸਾਡੇ।
ਹਾਂਜੀ।
ਗੁਨਾਹ ਢੱਕੋ ਕਿਉਂਕਿ ਜਦੋਂ। ਕੋਈ ਬੇਨਤੀ ਕਰਦੇ ਆ ਨਾ ਬੇਨਤੀ ਕਰਦੇ ਕਿਸ ਤਰ੍ਹਾਂ ਕਰਦੇ ਆ। ਉਹ 'ਚ ਬੇਨਤੀ ਕੀਤੀ ਜਾਂਦੀ ਹੈ ਵੀ ਮਹਾਰਾਜ। ਹੁਣ ਮੈਂ ਤੁਹਾਡੇ ਅੱਗੇ ਕੀ ਅਰਪਣ ਕਰਾਂ ਅਰਦਾਸ ਕਰਨ ਵਾਸਤੇ ਆਇਆ ਹੈ। ਕੁਛ ਨਾ ਕੁਛ ਕਿਤੇ ਮੰਨ ਲਓ ਜਾਣੇ ਆ ਆਪਾਂ ਅਰਪਣ ਕਰਨ ਵਾਸਤੇ ਜਾਂਦੇ ਹਾਂ।
ਹਾਂਜੀ।
ਕਿ ਜੇ ਮੈਂ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਦਿੰਨਾ ਧੰਨ ਤੇ ਤੇਰਾ ਦਿੱਤਾ ਹੋਇਆ ਹੈ।
ਹਾਂਜੀ।
ਇਹ ਤੇ ਮੇਰਾ ਹੈ ਹੀ ਨੀ।
ਬਿਲਕੁਲ।
ਜੇ ਮੈਂ ਕਵਾਂ ਮੈਂ ਆਪਣਾ ਤਨ ਅਰਪਣ ਕਰਦਾ ਇਹ ਵੀ ਤੇਰਾ ਦਿੱਤਾ ਹੋਇਆ ਇਹ ਵੀ ਮੇਰੇ ਨਾਲ ਨਹੀਂ ਚੱਲਣਾ।
ਹਾਂਜੀ।
ਜੇ ਮੈਂ ਕਹਾਂ ਕੋਈ ਪਰਿਵਾਰ। ਜਾਂ ਕੁਛ ਹੋਰ ਚੀਜ਼ਾਂ ਮੇਰੀ ਜ਼ਮੀਨ ਜਾਇਦਾਦ ਇਹ ਵੀ ਸਭ ਕੁਛ ਤੁਹਾਡਾ ਹੀ ਦਿੱਤਾ ਹੋਇਆ ਹੈ। ਕਿਉਂਕਿ ਜਦੋਂ ਮੈਂ ਆਇਆ ਮੈਂ ਤੇ ਕੁਛ ਵੀ ਨੀ ਲੈ ਕੇ ਆਇਆ ਮੈਂ ਤੇ ਖਾਲੀ ਹੱਥ ਆਇਆ ਸੀ ਇੱਥੇ।
ਹਾਂਜੀ।
ਇਹ ਸਾਰਾ ਕੁੱਝ ਤਾਂ ਤੁਸੀਂ ਦਿੱਤਾ ਤੇ ਤੇਰੇ ਦਿੱਤੇ ਉਹਨੂੰ ਤੇੈਨੂੰ ਕੀ ਅਰਪਣ ਕਰਾਂ।
ਹਾਂਜੀ।
ਫੇਰ ਜਿਹੜੇ। ਜਿਹੜੇ ਜਿਹਨਾਂ ਨੂੰ ਪਤਾ ਹੈ ਬੇਨਤੀ ਕਰਨ ਦਾ ਉਹ ਬੇਨਤੀ ਕਿਸ ਤਰ੍ਹਾਂ ਕਰਦੇ ਨੇ। ਕਿ ਮਹਾਰਾਜ। ਸਭ ਕੁਛ ਤੁਹਾਡਾ ਦਿੱਤਾ ਹੋਇਆ ਹੈ।
ਹਾਂਜੀ।
ਪਰ ਜਿਹੜੀ ਚੀਜ਼ ਮੈਂ ਅੱਜ ਤੁਹਾਨੂੰ ਅਰਪਣ ਕਰਨ ਲੱਗਾ ਹੈ ਨਾ। ਉਹ ਤੁਸੀਂ ਨੀ ਦਿੱਤਾ ਉਹ ਮੈਂ ਆਪ ਕਮਾਇਆ ਹੈ। ਜਿਹੜੀ ਚੀਜ਼ ਮੈਂ ਤੁਹਾਨੂੰ ਅਰਪਣ ਕਰ ਲੱਗਾ, ਉਹ ਤੁਸੀਂ ਨੀ ਦਿੱਤਾ ਮੈਨੂੰ। ਉਹ ਮੈਂ ਆਪ ਕਮਾਇਆ? ਉਹ ਕੀ ਕਮਾਇਆ! ਉਹ ਮੇਰੇ ਪਾਪ ਨੇ, ਉਹ ਮੇਰੇ ਗੁਨਾਹ ਨੇ। ਉਹ ਮੇਰੇ ਅਉਗੁਣ ਨੇ। ਇਹ ਸਾਰੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕਰਦਾ ਹਾਂ।
ਹਾਂਜੀ।
ਕਿਉਂਕਿ ਇਹ ਮੇਰੇ ਨੇ।
ਹਾ।
ਫਿਰ ਮਹਾਰਾਜ ਜੀ, ਜਪੁਜੀ ਸਾਹਿਬ ਦੇ ਵਿੱਚ ਵੀ ਸਾਨੂੰ ਬਹੁਤ ਵਧੀਆ ਸਮਝਾਉਂਦੇ, ਕਹਿੰਦੇ ਨਾਨਕ। ਨਿਰਗੁਣ, ਗੁਣ ਕਰਿ, ਗੁਣਵੰਤਿਆ। ਗੁਣ ਦੇ, ਹੇ ਗੁਣਾਂ ਦੇ ਖ਼ਜ਼ਾਨੇ, ਮੈਨੂੰ ਆਪਣੇ ਗੁਣ ਦੇ।
ਹਾਂਜੀ।
ਸਭ ਗੁਣ ਤੇਰੇ ਮੈਂ ਨਾ ਹੀ ਕੋਏ। ਵਿਣਗੁਣ ਕੀਤੇ ਭਗਤ ਨਾ ਹੋਏ। ਗੁਣ ਤੇ ਸਾਰੇ ਤੁਹਾਡੇ ਨੇ।
ਹਾਂਜੀ।
ਮੇਰੇ ਅਗੁਨ ਨੇ ਸਾਰੇ।
ਹਾਂਜੀ।
ਇਸ ਕਰਕੇ ਮੈਂ ਉਹ ਚੀਜ਼ ਅਰਪਣ ਕਰਦਾ, ਜਿਹੜੀ ਮੈਂ ਕਮਾਈ। ਉਹ ਤੁਹੀ ਨਹੀ ਦਿੱਤੀ ਮੈਨੂੰ ਤੁਹੀਂ ਤੇ ਮੈਨੂੰ। ਭੇਦ ਦਾ ਜਨਮ ਦੇ ਦਿੱਤਾ ਤੁਹੀਂ, ਤੇ ਬਹੁਤ ਮੈਂ ਇੰਨਾ ਹੀ ਸ਼ੁਕਰਾਨਾ ਬਹੁਤ ਆ।
ਹਾਂਜੀ।
ਕਿਉਂਕਿ ਇਸ ਮਾਤ ਮ੍ਰਿਤੂ ਲੋਕ ਦੇ ਵਿੱਚ, ਮਾਤ ਲੋਕ ਦੇ ਵਿੱਚ।
ਹਾਂਜੀ।
ਕੁੱਤੇ ਦਾ ਜਨਮ ਹੈ, ਜਿਹੜਾ ਪ੍ਰਾਪਤੀ ਕਰਨਾ, ਉਹ ਸੌਖਾ ਨਹੀਂ ਹੈ।
ਬਿਲਕੁਲ, ਸਚੀ ਗੱਲ ਐ।
ਤੁਹੀ ਤੇ, ਮੈਨੂੰ ਬੰਦਾ, ਬਣਾ ਕੇ ਭੇਜ ਦਿੱਤਾ।
ਹਾਂਜੀ।
ਹੈਂ।
ਹਾਂਜੀ ਹਾਂਜੀ।
ਅਤੇ, ਇਸ ਕਰਕੇ,। ਜਿਹੜਾ ਆ, ਇਸ ਕਰਕੇ ਸ਼ੁਕਰਾਨਾ ਹੀ ਆ ਸਾਡੇ ਕੋਲ। ਸ਼ੁਕਰਾਨਾ ਕਰੋ, ਬੇਨਤੀਆਂ ਕਰੋ। ਸ਼ੁਕਰਾਨਾ ਕਰੋ, ਤੇ ਜੋ ਉਹ ਕਰ ਰਿਹਾ, ਉਹਨੂੰ ਸਿਰ ਝੁਕਾ ਕੇ ਮੰਨੋ।
ਹਾਂਜੀ।
ਵੀ, ਤੁਸੀਂ ਠੀਕ ਕਰ ਰਹੇ ਹੋ। ਮੈਂ, ਗਲਤ ਆਂ, ਮੇਰੀਆਂ ਗਲਤੀਆਂ। ਮੈਂ, ਅਵਗੁਣ, ਗੁਣ ਨਾਹੀਂ ਕੋਏ। ਮੇਰੇ ਅੰਦਰ, ਕੋਈ ਗੁਣ ਨਹੀਂ। ਸਾਰੇ ਗੁਣ, ਤੁਹਾਡੇ ਕੋਲੋਂ ਆਏ ਨੇ। ਮੈਂ ਤਾਂ, ਇੱਥੇ ਬਹਿ ਕੇ ਅਵਗੁਣ। ਕਮਾਲੇ ਨੇ, ਇਹ ਮੈਂ, ਤੁਹਾਡੇ ਚਰਨਾਂ ਚ, ਅਰਪਣ ਕਰਦਾ ਹਾਂ। ਮੈਨੂੰ ਆਪਣੇ ਗੁਣ ਬਖ਼ਸ਼ੋ। ਆਪਣੇ, ਸ਼ੁਭ ਗੁਣ ਬਖ਼ਸ਼ੋ।
ਹੈਲੋ ਜੀ।
ਕਿਉਂਕਿ, ਜਦੋਂ ਉਹ ਮਾਲਕ, ਆਪਣੇ ਗੁਣ ਬਖ਼ਸ਼ ਦਿੰਦਾ ਹੈ।
ਹਾਂਜੀ।
ਤੇ ਉਹ, ਜਿਹੜਾ ਮੰਗਣ ਡਿਆ ਹੈ ਨਾ, ਮੰਗਣ ਵਾਲਾ ਜਿਹੜਾ।
ਹਾਂਜੀ।
ਉਹ ਵੀ, ਉਹਦੇ ਅੰਦਰ ਵੀ, ਉਹੀ ਗੁਣ, ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ।
ਹਾਂਜੀ।
ਕਿਉਂਕਿ, ਉਹ ਮਾਲਕ ਦੀ, ਜਿਹੜੀ ਵਡਿਆਈ ਹੈ, ਨਾ। ਉਹ ਕੀ, ਕਰਦਾ ਐ।
ਹਾਂਜੀ।
ਔ ਆਪਣੇ, ਵਰਗਾ ਈ, ਕਰ ਦਿੰਦਾ ਔਨੂੰ।
ਹਂਜੀ।
ਜਿਨਾਂ ਨੇ, ਗੁਰੂ ਨਾਨਕ, ਦੇ ਘਰ ਦੀ ਜੇਹੜੀ ਆ, ਬਿਨਾਂ ਕਿਸੇ ਕਾਮਨਾ ਤੋਂ, ਨਿਸ਼ਕਾਮਤਾ ਦੇ ਨਾਲ ਸੇਵਾ ਕੀਤੀ।
ਹਾਂਜੀ।
ਔ, ਗੁਰੂ ਨਾਨਕ ਦਾ, ਰੂਪ ਬਣ ਜਾਂਦੇ ਨੇ। ਔ, ਆਪ ਹੀ, ਗੁਰੂ ਨਾਨਕ ਬਣ ਜਾਂਦੇ ਨੇ। ਔ ਦਾਤਾਂ, ਵੰਡਣ ਲੱਗ ਜਾਂਦੇ ਨੇ। ਕਿਉਂਕਿ, ਔ ਕੁਛ ਲੁਕਾਉਂਦਾ, ਥੋੜੀ ਕਿਸੇ ਕੋਲੋਂ।
ਹਾਂਜੀ।
ਔ ਤੇ, ਬਸ ਦਿੰਦਾ ਐ। ਦਿੰਦਾ ਦੇਹ, ਦੇਈ ਤੁਰੀ ਜਾਂਦਾ ਐ।
ਹਾਂਜੀ।
ਓਨੇ ਲਕਾਉਣਾ, ਨੀ ਹੈ, ਕੁਛ ਵੀ, ਓ ਕੋਲ ਓਦੇ ਕੋਲ, ਬੜਾ ਕੁਛ ਹੈ। ਉਹਦੇ ਕੋਲ ਕੋਈ ਓ ਕੋ ਚਾਰ ਚੀਜ਼ਾਂ ਥੋੜੀ, ਏ ਜਿਲੇ ਲੁਕਾ ਕੇ ਬਹਿ ਜਾਏਗਾ ਓਹ ਸਾਰੇ ਦਾ ਸਾਰਾ ਖਜ਼ਾਨਾ ਓਹਦੇ ਅੱਗੇ ਖੋਲ ਦਿੰਦਾ, ਏ ਜਿਹੜਾ ਉਹਦਾ ਹੋ ਜਾਂਦਾ ਏ।
ਹਾਂਜੀ।
ਇਸ ਕਰਕੇ, ਨਾਮ-ਬਾਣੀ ਦੇ, ਵਿੱਚ ਹੀ ਸਭ ਕੁਝ ਹੈ।
ਹਾਂਜੀ।
ਇਸ ਕਰਕੇ, ਟੈਮ ਨਾਲ।
ਵੇਖਣ ਦਿਓ ਮੈਨੂੰ, ਇੱਕ ਵਾਰੀ ਟਾਈਮ। ਤੇ ਸਾਢੇ ਨੌਂ ਮਿੰਟ। ੋ ਹੋਏ ਨੇ ਸਾਰੇ। ਹਾਂਜੀ।
ਬਸ ਸੱਭੇ, ਇੱਛਾ, ਪੂਰੀਆਂ।
ਹਾਂਜੀ।
ਜਾਪ।
ਪਾਇਆ, ਅਗਮ ਅਪਾਰਾ, ਹਾਂਜੀ। ਨਾਨਕ ਮਿਲਆ, ਪਾਰਬ੍ਰਹਮ। ਤੇਰਿਆਂ, ਚਰਨਾ ਕੋ ਬਲਿਹਾਰੀ। ਹਾਂਜੀ।
ਦੋ, ਸਾ ਮਤ, ਦੇਹੋ ਦਿਆਲ, ਪ੍ਰਭ ਜਿੱਤ। ਤੁਮਹੇ, ਅਰਾਦਾਂ।
ਹਾਂਜੀ।
ਨਾਨਕ ਮੰਗੈ ਦਾਨ ਪ੍ਰਭ, ਰੇਣ ਪਗ ਸਾਧਾ।
ਹਂਜੀ।
ਐਹੋ ਜਿਹੀ ਮੱਤ ਦਿਓ ਕਿ ਮੈਂ ਤੁਹਾਡਾ ਨਾਮ ਜਪਾਂ।
ਹਾਂਜੀ।
ਤੇ ਤਾਡੇ ਬਖਸ਼ੇ ਹੋਏ ਸੰਤਾਂ ਦੀ ਚਰਨ ਧੂੜੀ ਮੈਨੂੰ ਪ੍ਰਾਪਤ ਹੋ ਜਾਵੇ।
ਹਾਂਜੀ ਬਿਲਕੁਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।